ਜੀ ਕਿਵੇਂ ਹੋ ਤੁਸੀਂ?
ਮੈਂ ਠੀਕ ਹਾਂ ਤੁਸੀਂ ਦੱਸੋ ਘਰ ਸਭ ਠੀਕ ਨੇ।
ਹਾਂਜੀ।
ਵਧੀਆ ਜੀ ਕਿਰਪਾ ਵਾਹਿਗੁਰੂ ਜੀ ਦੀ ਹਾਂ ਹਾਂਜੀ- ਹਾਂਜੀ, ਹੋਰ ਕੀ ਕਰਦੇ ਸੀ? ਸਭ ਵਧੀਆ
ਚਲੋ ਵਧੀਆ ਗੱਲ ਹੈ। ਬਸ ਮੈਂ ਤਾਂ ਥੋੜਾ ਆਪਣਾ ਟਾਈਮ ਟੇਬਲ ਬਣਾ ਰਹੀ ਸੀ। ਐਕਚੁਲੀ ਹਾਂਜੀ ਬੱਚਿਆਂ ਨੂੰ ਹੁਣ ਹੋਲੀਡੇਜ਼ ਹੋਣੀਆਂ ਨੇ ਨਾ।
ਹਾਂਜੀ-ਹਾਂਜੀ।
ਹਮ ਮੈਂ ਕਿਹਾ ਹੁਣ ਬੱਚਿਆਂ ਨੂੰ ਲੈਜ਼ੀ ਨੀ ਹੋਣ ਦੇਣਾ ਇਸ ਵਾਰ।
ਨਾ ਸਹੀ ਗੱਲ ਏ। ਪਰ ਹਾਲੇ ਗਰਮੀ ਬਹੁਤ ਕਿਦਾਂ ਬੰਦਾ ਮੈਨੇਜ ਕਰੇਗਾ ਹਰ ਚੀਜ਼ ਹਨਾ।
ਨਹੀਂ ਚਲੋ ਦੇਖੋ ਵੀ ਦੁਪਹਿਰ ਨੂੰ ਬਹੁਤ ਗਰਮੀ ਹੁੰਦੀ ਹੈ ਫੇਰ ਬੱਚੇ ਇੱਧਰ-ਉੱਧਰ ਘੁੰਮਦੇ ਰਹਿੰਦੇ ਮੈਨੂੰ ਤਾਂ ਐਵੇਂ ਕਿ ਚਲੋ ਅੱਠ ਸਾਢੇ ਅੱਠ ਵਜੇ ਤੱਕ ਰੇਡੀ ਹੋ ਜਾਨ ਨਾਂਹ ਥੋ ਕੇ ਹਨਾ ਚਲੋ ਨੌ ਵੱਜ ਜਾਣੇ ਤੋਂ ਜ਼ਿਆਦਾ ਟਾਈਮ ਨਾ ਹੋਵੇ ਕਿ ਬੱਚੇ ਗਿਆਰਾਂ ਗਿਆਰਾਂ ਵਜੇ ਤੱਕ ਸੁੱਤੇ ਰਹਿਣ ਹਨਾ ਫੇਰ ਦੁਪਹਿਰ ਮੰਨੇ ਗਰਮੀ ਦੇ ਟਾਈਮ ਤੁਹਾਨੂੰ ਪਤਾ ਨੀ ਫਿਰਰ ਖੁਦ ਨੂੰ ਵੀ ਥੋੜੀ ਰੈਸਟ ਦੀ ਲੋੜ ਹੁੰਦੀ ਹੈ ਜ਼ਿਆਦਾ ਗਰਮੀ ਹੁੰਦੀ ਫਿਰ ਬੱਚੇ ਏਸੀ ਚ ਬਹਿੰਦੇ ਵੀ ਨੀ ਹੈਗੇ।
ਹਾਂਜੀ ਹਾਂਜੀ ਕੰਮ ਹੀ ਫਿਰ ਲੇਟ ਹੋ ਜਾਂਦਾ ਨਾ ਸਾਰਾ।
ਸਾਰਾ ਹੀ ਕੰਮ ਸ਼ੁਦੂਲ ਹਿਲ ਜਾਂਦਾ ਨਾ ਫੇਰ।
ਹਾਂਜੀ ਹਾਂਜੀ ਬਿਲਕੁਲ।
ਹਮ ਤਾਂ ਹੀ ਮੈਂ ਹੁਣ ਸੋਚਿਆਂ ਵੀ ਥੋੜਾ ਇਹਨਾਂ ਨੂੰ ਕੱਸ ਕੀ ਰੱਖਣਾ ਇਸ ਵਾਰ ਛੁੱਟੀਆਂ ਚ।
ਹਾਂ ਸਹੀ ਗੱਲ ਹੈ ਉਹੀ ਟਾਈਮ ਟੇਬਲ ਬਣਾ ਲੋ ਨਾ।
ਹਮ, ਇੱਕ ਥੋੜੀ ਜ ਹੁਣ ਕਲਾਸਿਸ ਤੁਹਾਨੂੰ ਪਤਾ ਵੀ ਹੁਣ ਬੱਚੇ ਸੀਨੀਅਰ ਕਲਾਸਿਸ ਚ ਹੋ ਗਏ ਫ ਸਟੱਡੀ ਵੀ ਹਾਰਡ ਆ ਨਾ ਹੁਣ ਐਵੇਂ ਇੱਕ ਮਹੀਨਾ ਐ ਵੇਸਟ ਕਰਦੇ।
ਹਮ ਸਹੀ ਗੱਲ ਏ।
ਛੁੱਟੀਆਂ ਤਾਂ ਫੇਰ ਮਹੀਨੇ ਤੋਂ ਉੱਪਰ ਚਲੇ ਜਾਂਦੀਆਂ।
ਸਹੀ ਗੱਲ ਹੈ ਖੇਡਣਾ ਖੇਡਣ ਹਰ ਚੀਜ਼ ਦਾ ਟਾਈਮ ਹੋਣਾ ਚਾਹੀਦਾ, ਟਾਈਮ ਟੇਬਲ ਲਾਈਫ ਵਿੱਚ ਬਹੁਤ ਜ਼ਰੂਰੀ ਹੈ।
ਹਮ ਨਹੀਂ ਮੈਂ ਸੋਚਿਆ ਹੁਣ ਮੇਰੀ ਸਹੀ ਗੱਲ ਬਿਲਕੁਲ। ਸਹੀ ਕਿਆ ਤੁਸੀਂ, ਨਹੀਂ ਹੁਣ ਮੈਂ ਨਾ ਸੋਚਿਆ ਵੀ ਮੈਂ ਨਾ ਜਿਵੇਂ ਹੁਣ, ਹੁਣ ਮੈਂ ਜਲਦੀ ਉੱਠ ਜਾਂਨੀ ਹਾਂ ਸੁਭਾ ਪੌਣੇ ਪੰਜ ਉੱਠ ਜਾਂਨੀ ਹਾਂ, ਮੈਂ ਸੋਚਿਆ ਵੀ ਮੈਂ ਨਹੀਂ ਮਤਲਬ ਰੋਟੀਨ ਨੀ ਉਹ ਕਰਨੀ ਹੈਗੀ ਬੱਚੇ ਬੱਚਿਆਂ ਕਰਕੇ ਨਾ ਕਿ ਨਾਲ ਹੀ ਬੱਚਿਆਂ ਦੇ ਪਏ ਰੋ।
ਆਹ ਡਰੈਸ ਚਾਰ ਕੰਮ ਲੇਟ ਹੋ ਜਾਂਦਾ ਨਾ ਸਾਰਾ। ਫੇਰ ਦੁਪੈਰਾਾਂ ਤੀਕਨ ਕੰਮ ਈ ਨਈ ਮੁੱਕਨਾ।
ਸਹੀ ਗੱਲ ਆ। ਹੁਣ ਮੇਰੀ ਦੇਖੋ ਕੀ ਰੂਟੀਨ ਏ ਵੀ ਮੈਂ ਸੁਬਾਹ ਪੋਣੇ ਪੰਜ ਵਜੇ ਉੱਠ ਜਾਣਾ। ਪੰਜ ਵਜੇ ਤੱਕ ਫਰੈਸ਼ ਹੋ ਕੇ ਫਿਰ ਪੰਜ ਤੋਂ ਸਾਢੇ ਪੰਜ ਮੈਂ ਆਪਣਾ ਥੋੜਾ ਬੋਤ ਯੋਗਾ ਕਰ ਲੈਂਦੀ ਆਂ। ਸਬਜੀ ਵਗੈਰਾ ਮੈਂ ਸਾਰੀ ਚੌਪ ਕਰਕੇ ਰੱਖਦੀ ਆਂ ਰਾਤ ਨੂੰ ਈ ਸ ਸਭ ਤਿਆਰ ਕਰਕੇ ਰੱਖਦੀ ਆਂ ਸੁਬਾਹ ਮੈਂ ਤਿਰਮ ਪੱਕਾ ਲਗਾਨਾ ਹੁੰਦਾ ਨਾਲ ਦੀ ਨਾਲ ਈ ਮੈਂ ਆਟਾ ਗੁਨ ਲੈਂਦੀ ਆਂ। ਚਲੋ ਛੇ ਵਜੇ ਤੱਕ ਫੇਰ ਮੈਂ ਨਾ। ਧੋ ਕੇ ਸਬਜ਼ੀ ਬਨਾ ਕੇ ਫੇਰ ਮੈਂ ਫੁਲਕੇ ਬਣਾਣੇ ਸਟਾਰਟ ਕਰਦਾ ਹ ਕਰ ਦਿੰਦੀ ਆਂ। ਮਤਲਬ ਛੇ ਸਾਢੇ ਛੇ ਵਜੇ ਤੱਕ ਹੋ ਜਾਂਦਾ ਮੇਰਾ ਛੇ ਵਜੇ ਜਲਦੀ ਬੋਲਦਈਏ। ਸਾਢੇ ਛੇ ਵਜੇ ਫੇਰ ਮੈਂ ਜਿਵੇਂ ਹੁਣ ਪਰੌਂਠੀਆਂ ਵਗੈਰਾ ਬਣਾ ਲਈਆਂ ਜੋ ਮਤਲਬ ਬਣਾਣਾ ਨਾਸ਼ ਵਿੱਚ ਕਈ ਵਾਰ ਪੋਹਾ ਕਹਿ ਦਿੰਦੇ ਆ ਬੱਚੇ ਜਾਂ ਕੁਛ ਹੋਰ ਕਹਿ ਦਿੰਦੇ ਨੇ ਅਸੀਂ ਰਾਈਸ ਲੈ ਕੇ ਜਾਣੇ ਆ ਸਕੂਲ ਨੂੰ ਹੇਨਾ ਫੇਰ ਉਹ ਵੀ ਬਣਾਣਾ ਪੈਂਦਾ ਜੇ ਨਹੀਂ ਸਬਜ਼ੀ ਬਨਾਂਦੇ। ਕੇਂਦੇ ਆ ਪੁੁਲਾਓ ਲੈ ਕੇ ਜਾਣਾ ਪੈਂਦਾ ਹੁੰ। ਬਸ ਫੇਰ ਮੈਂ ਮਤ ਲਬ ਇਹਨਾਂ ਨੂੰ ਖਿਲਾ ਕੇ ਖਾਣਾ ਸਵਾ ਸੱਤ ਵਜੇ ਤੱਕ ਸੱਤ ਬੀਹ ਤੱਕ ਇਹਨਾਂ ਦੀ ਵੈਨ ਆ ਜਾਂਦੀ ਆ ਬੱਚਿਆਂ ਦੀ।
ਅੱਛਾ, ਹਾਂ ਤੇ ਫਿਰ ਜਲਦੀ ਉੱਠਨਾ ਈ ਪੈਂਦਾ, ਹੁੰ ਸਹੀ ਗੱਲ ਏ, ਸਹੀ ਗੱਲ ਏ, ਹੁੰ।
ਫਿਰ ਮੈਂ ਉਹ ਈ ਸੋਚਿਆ ਵੀ ਅੱਧਾ ਘੰਟਾ ਇੱਧਰ ਕਰਨੀ ਆ ਆਪਣਾ ਹੋਰ ਰੋਟੀਨ ਨੀ ਖਰਾਬ ਕਰਨੀ।
ਹੁੰ, ਬਿਲਕੁਲ, ਬਿਲਕੁਲ ਛੁੱਟੀਆਂ ਨੇ ਤੇ ਉਹ ਆਪਣੇ ਤੇ ਹੀ ਟਾਈਮ ਬੰਦਾ ਦੇ ਦੇਵੇ ਅੱਧਾ ਘੰਟਾ ਫਾਲਤੂ ਕਰ ਲਏ ਹੋਰ ਕੀ ਯੋਗਾ ਕਰ ਲੇ ਵੋਕ ਕਰ ਆਏ।
ਤੇ ਫਿਰ ਚਲੇ ਜਾਂਦੇ ਆ ਇਹਨਾਂ ਦੇ ਪਾਪਾ ਛੱਡ ਜਾਂਦੇ ਆ ਇਹਨਾਂ ਨੂੰ ਵੈਨ ਤਕ ਵੈਨ ਚੜਾ ਜਾਂਦੇ ਆ। ਫੇਰ ਮੈਂ ਉਹਨਾਂ ਦਾ ਖਾਣਾ ਵਗੈਰਾ ਤਿਆਰ ਕਰਦੀਆਂ ਲੰਚ ਬੋਕਸ ਔਨਾ ਦਾ ਟਿਫੇਨ ਪੈਕ ਕਰ ਦਨਗੀਆਂ ਹੇਨਾ। ਫੇਰ ਸਵਾ ਅੱਠ ਸਾਢੇ ਅੱਠ ਸਵਾ ਅੱਠ, ਅੱਠ ਬੀਹ ਤੇ ਓ ਨਿਕ ਨਿਕੱਲ ਜਾਂਦੇ ਨੇ ਘਰੋਂ, ਸਾਢੇ ਅੱਠ ਦੀ ਬੱਸ ਹੁੰਦੀ ਐ ਫੇਰ ਔਨਾਂ ਦੀ, ਹੁੰ। ਹੁੰ, ਫੇਰ ਓਹ ਘੰਟਾ ਔਨਾ ਨੂੰ ਵੀ ਟਰੈਵਲ ਕਰਕੇ ਲੱਗ ਜਾਂਦਾ ਰਸਤੇ ਚ।
ਦੂਰ ਹੋਣਾ ਏ ਨਾ ਸਹੀ ਗੱਲ ਐ। ਅੱਜ-ਕੱਲ, ਕਿੱਥੇ ਵੀ ਦਿੱਲੀ ਦੇ ਕਿਸ ਕਿਸੀ ਵੀ ਕੋਨੇ ਤੇ ਜਾਨਾ ਪਵੇ ਨਾ ਸਾਨ
ਹਾਂਜੀ, ਔ ਆਪਣੇ ਵਕਤ ਦੇ ਪਾਬੰਦ ਨੇ ਔਨਾਂ ਨੇ ਅੱਠ ਵੀਹ ਵਾਲੀ ਬੱਸ ਦਾ ਵੀ ਨੋ ਵੀਹ ਤੱਕ ਔਨਾਂ ਨੇ ਪੌਂਚ ਜਾਣੈ ਔ
ਹਾਂ ਔ ਟਾਈਮ ਦੇ ਪੰਚਲ ਹੋਣਾ ਚਾਹੀਦੈ, ਬਿਲਕੁਲ ਬਿਲਕੁਲ। ਮੈਂ ਵੀ ਵਰਕਿੰਗ ਸੀ ਨਾ ਜਦੋਂ ਮੈਂ ਵੀ ਔਦੋਂ ਸਾਡਾ ਸਾਢੇ ਨੌ ਦਾ ਦਸ ਵਜੇ ਦਾ ਟਾਈਮ ਸੀ ਪਰ ਮੈਂ ਸਾਢੇ ਨੌ ਔਫਿਸ ਪੌੰਚ ਜਾਣੈ। ਕਿਉਂਕਿ ਪੈਲੇ ਅ ਹੁੰਦੀ ਐ ਅਜ ਕਲ ਬ੍ਰੀਫਿੰਗ ਹੁੰਦੀ ਐ ਨਾ। ਤੇ ਇਸ ਕਰਕੇ ਅੱਧਾ ਘੰਟਾ ਪੈਲਾਂ ਹੀ ਪਹੁੰਚਣਾ ਪੈਂਦਾ ਐ ਤੇ ਇਸ ਕਰਕੇ ਮੈਂ ਦਸ ਦਸ ਵਜੇ ਦਾ ਟਾਈਮ ਏ ਤੇ ਸਾਢੇ ਨੌ ਪੌੰਚ ਜਾਣੈ ਟਾਈਮ ਦੀ ਇੰਨੀ ਪੰਕਚੁਅਲ ਸੀ। ਸਰ ਐਈ ਕੈੰਦੇ ਸ ਸੀ ਮੈਡਮ ਹੈਗੇ ਨੇ ਆਰਾਮ ਨਾਲ ਮਤਲਬ ਟਾਈਮ ਨਾਲ ਆਦੇ ਨੇ। ਬਾਕੀ ਕੋਈ ਦਸ ਵਜੇ ਆ ਰਿਐ ਕੋਈ ਸਵਾ ਦੱਸ ਆ ਰਿਐ। ਕੋਈ ਐਵੇਂ ਸਾਡੀ ਫੇਰ ਨਾਲੇ ਔਦੋਂ ਮਤਲਬ ਔਦੇ ਤੇ ਫੋਨ ਤੇ ਅਟੈਂਡਸ ਲੱਗਦੀ ਸੀ। ਅੱਜ ਕੱਲ੍ਹ ਅਟੈਂਡਸ ਦਾ ਵੀ ਤੇ ਬੋਤ ਔ ਰੋਲਾ ਏ ਨਾ। ਸਾਡੀ ਅਸੀਂ ਫੋਟੋ ਖਿੱਚ ਕੇ ਪਾਣੀ ਐ ਆਪਣੇ ਗਰੁੱਪ ਇਚ ਕਿ ਅਸੀਂ ਪੌਂਚ ਗਏ ਆਂ ਔਥੇ ਪੌਂਚ ਗਏ ਆ ਔਫਿਸ। ਔਦੋਂ ਔਹ ਨੀ ਚੱਲੇ ਸ ਥੰਮ ਥੰਮ ਵਾਲੀ ਜੇੜੀ ਹੁੰਦੀ ਏ। ਅਟੈਂਡਸ ਔ ਨ੍ਹੀਂ ਸੀ। ਅੱਜ ਕੱਲ੍ਹ ਤੇ ਔ ਚੱਲ ਗੀ ਏ ਤੇ ਬਹੋਤ ਹੀ ਪੰੰਕਚੁਅਲ ਕਰ ਰੀ ਏ ਲੋਕਾਂ ਨੂੰ, ਹੈਨਾ। ਔਦੇ ਔਦੀ ਵਜ੍ਹਾ ਨਾਲ ਤੇ ਸਾਰਿਆਂ ਨੂੰ ਟਾਈਮ ਨਾਲ ਟਾਈਮ ਟੂ ਟਾਈਮ
ਨਹੀਂ ਸਹੀ ਸਹੀ ਗੱਲ ਆ ਦੇਖੋ ਜੋ ਟਾਈਮ ਹੈਗਾ ਜੇ ਤੁਹਾਨੂੰ ਨਹੀਂ ਟਾਈਮ ਸੈੱਟ ਲੱਗਦਾ ਤੁਸੀਂ ਜੁਇਨ ਹੀ ਨਾ ਕਰੋ
ਜੁਆਇਨ ਹੀ ਨਾ ਕਰੋ ਬਿਲਕੁਲ ਬਿਲਕੁਲ ਇੱਕ ਅੱਧੀ ਵਾਰੀ ਤੇ ਚਲੋ ਹੁੰਦਾ ਹਮ
ਚਲੋ ਉਹ ਤਾਂ ਕਦੇ ਐਮਰਜੈਂਸੀ ਹੋ ਜਾਂਦੀ ਸਭ ਨੂੰ ਹੋ ਜਾਂਦੀ ਹੈ ਹਨਾ
ਹਾਂ ਉਹੀ ਤੇ ਕਹਿ ਰ ਐਮਰਜੈਂਸੀ ਕਦੇ ਕਤਾਰ ਹੋ ਜਾਂਦੀ ਹੈ ਤੇ ਚਲੋ ਸਮਝ ਆਉਂਦੀ ਹੈ ਬਟੇ ਅਗਰ ਰੈਗੂਲਰ ਹੀ ਲੇਟ ਜਾ ਰਹੇ ਤੇ ਫਿਰ ਅਸੀਂ ਟਾਈਮ ਦੇ ਪੰਚਰ ਨਹੀਂ ਆ ਨਾ ਅਸੀਂ ਟਾਈਮ ਪੀਰੀਅਡ ਬਣਾ ਹੀ ਨੀ ਰੱਖਿਆ ਫੇਰ ਉਸ ਤੋਂ ਬਾਅਦ ਕੀ ਕਰਦੇ ਹੋ
ਬਸ ਫੇਰ ਉਸ ਤੋਂ ਬਾਅਦ ਮੇਰਾ ਥੋੜਾ ਬਹੁਤ ਪੈਂਡਿੰਗ ਹੁੰਦਾ ਕੱਪੜਿਆਂ ਦਾ ਹੁੰਦਾ ਸਾਫ਼ ਸਫ਼ਾਈ ਦਾ ਹੁੰਦਾ ਉਹ ਕਰ ਲੈਂਦੀ ਆ ਮੈਂ ਸਾਡੇ ਨੌ ਦੱਸ ਦਸ ਵਜੇ ਤੱਕ ਮੈਂ ਫਰੀ ਹੋ ਜਾਂਦੀ ਹਾਂ ਦਸ ਵਜੇ ਤੱਕ ਫਰੀ ਹੋ ਜਾਂਦੀ ਮੈਂ
ਅੱਛਾ ਅੱਛਾ ਫੇਰ ਆਪਣਾ ਨਾਸ਼ਤਾ ਪਾਣੀ ਕਰਦੇ ਹੋਓਗੇ
ਹਮ ਨਹੀਂ ਖਾਣਾ ਮੈਂ ਖਾ ਲੈਂਦੀ ਹਾਂ ਖਾਣਾ ਮੈਂ ਖਾ ਲੈਂਣੀ ਹਾਂ ਸਾਢੇ ਅੱਠ ਵਜੇ ਤੱਕ ਖਾ ਲੈਂਦੀ ਹਾਂ ਖਾਣਾ ਲੇਟ ਨੀ ਕਰਦੀ ਹੈਗੀ ਮੈਂ ਫੇਰ ਜ਼ਿਆਦਾ ਲੇਟ ਵੀ ਨੀ ਠੀਕ ਰਹਿੰਦਾ ਨਾ ਦਸ ਤੱਕ ਖਾਣਾ ਚਲਾ ਜਾਵੇ ਫਿਰ ਆਪ ਹੈਲਥ ਖਰਾਬ ਹੋ ਜਾਂਦੀ ਦੇ ਨਾ ਬਸ ਉਸ ਤੋਂ ਬਾਅਦ ਫੇਰ ਥੋੜਾ ਬਹੁਤ ਰੈਸਟ ਕਰ ਲਿਆ ਹਨਾ ਫੇਿਰ ਕੱਪੜੇ ਸੁਕਾ ਜਿਹੜੇ ਪਾਏ ਹੁੰਦੇ ਆ ਸੁੱਕਣੇ ਉਹ ਸੁੱਕ ਜਾਂਦੇ ਆ ਤੁਹਾਨੂੰ ਪਤਾ ਗਰਮੀ ਤਾਂ ਇੱਕ ਘੰਟਾ ਹੀ ਲੱਗਦਾ ਫੇਰ ਉਹ ਲੈ ਆਂਦੇ ਫੇਰ ਪ੍ਰੈਸ ਕਰਲੇ ਤੈ ਲਗਾਤੀ ਫਿਰ ਦੁਪਹਿਰ ਦਾ ਹੋ ਜਾਂਦਾ ਪ੍ਰਪੇਅਰ ਕਰਨਾ ਹੁੰਦਾ ਫੇਰ ਬੱਚਿਆਂ ਨੂੰ ਵੀ ਸਕੂਲ ਤੋਂ ਲੈ ਕੇ ਆਨਾ ਹਨਾ ਇੱਥੋਂ ਮਤਲਬ ਸਕੂਲ ਤੇ ਲੋਕ ਖੁਦ ਆਂਦੇ ਨੇ ਵੈਨ ਦੇ ਵਿੱਚ ਆ ਜਾਂਦੇ ਨੇ ਪਰ ਚਲੋ ਫੇਰ ਵੀ ਉਹ ਸਟੋਪੇਜ ਤੋਂ ਲੈ ਕੇ ਆਨਾ ਪੈਂਦਾ ਫੇਰ ਉੱਥੇ ਹੀ ਵੇਟ ਕਰਨੀ ਪੈਂਦੀ ਹੈ ਪੰਜ ਸੱਤ ਮਿੰਟ ਹਮ ਹ ਪਤਾ ਈ ਹੈ ਤੁਹਾਨੂੰ
ਹਾਂ ਫੇਰ
ਵੈਨ ਕਦੇ ਜਲਦੀ ਆ ਗਈ ਕਦੇ ਲੇਟ ਹੋ ਗਈ ਫੇਰ ਬੱਚਿਆਂ ਨੂੰ ਖਾਣਾ ਖਿਲਾਣਾ ਫੇਰ ਇਹਨਾਂ ਨੂੰ ਥੋੜ੍ਹੀ ਦੇਰ ਲਈ ਸੁਲਾ ਦਿੰਦੀ ਆ ਘੰਟੇ ਲਈ ਫੇਰ ਨਾ ਦੇਖਨੀ ਆ ਹੋਮ ਵਰਕ ਵਗੈਰਾ ਸਭ ਚੈੱਕ ਕਰਦੀ ਹਾਂ ਕੀ ਮਿਲਿਆ ਕੀ ਟੈਸਟ ਹੈ ਯਾ ਕੁਛ ਫੇਰ ਸੋ ਜਾਂਦੇ ਨੇ ਘੰਟੇ ਲਈ
ਹਮ
ਫੇਰ ਉਠਾ ਕੇ ਫੇਰ ਇਹਨਾਂ ਨੂੰ ਚਾਰ ਤੋਂ ਸਾਢੇ ਪੰਜ ਤੱਕ ਪੜ੍ਹਾਂਨੀ ਆ ਫੇਰ ਉਸ ਤੋਂ ਬਾਅਦ ਫੇਰ ਏਨੇ ਗਰਾਉਂਡ ਜਾਣਾ ਹੁੰਦਾ ਬੱਚ ਯਾਨੀ ਫਿਰ ਗਰਾਊਡ ਜਾਣਾ ਹੁੰਦਾ ਫਿਰ ਏਨਾਂ ਨੇ। ਫੁੱਟਬਾਲ ਖੇਲਦੇ ਔਥੇ ਗਰਾਉਂਡ ਚ
ਸਈ ਐ ਨਾ।
ਕੇ ਵੀ ਜਾਂਨੀ ਐਕਟੀਵਾ ਤੇ ਫੇਰ ਵਾਪਸ ਲੈ ਕੇ ਆਨੀ ਆਂ। ਨਾਲ ਈ ਜਾਂਣੀ ਆਂ ਏਨਾਂ ਦੇ ਫੇਰ ਮੈਂ ਵੀ ਉੱਥੇ ਵੋਕ ਕਰ ਲੰਨੀ ਆਂ, ਗਰਾਉਂਡ ਐ ਨਾ ਕਾਫੀ ਬੜਾ ਮੈਂ ਵੀ ਉੱਥੇ ਵੋਕ ਕਰ ਲਂ ਚਾਰ-ਪੰਜ ਰਾਊਂਡ ਮੈਂ ਵੀ ਲਗਾ
ਆਂ, ਸਈ ਐ ਨਾ ਨਾਲ ਈ ਅਪਨਾ ਔ ਕਿਉਂ
ਹੂੰ।
ਹੂੰ-ਹੂੰ।
ਟਾਈਮ ਈ ਨਈ ਮਿਲਦਾ ਸਾਰਾ ਆਪਾ ਬਿਜ਼ੀ ਬੋਤ ਰਹਿੰਦੇ ਨੇ। ਫੇਰ ਬੱਚਾ ਲੈ ਕੇ ਆਈ ਤਾਂ ਫ਼ਿਰ ਆਪ ਦੇ ਖਾਣੇ ਦਾ ਹੋ ਜਾਂਦਾ ਫਿਰ। ਹੂੰ।
ਅਸੀ, ਮੇਰੀ ਰੋਟੀਨ ਐਕਚੁਲੀ ਅ ਬੱਚੇ ਵਰਕਿੰਗ ਹੈਗੇ ਨੇ ਤੇ ਸਾਰੇ ਹੀ ਜਾਂਦੇ ਐਂ, ਹਾਂਜੀ। ਬਿਟਿਆ ਜਾਂਦੀ ਏ ਬਿਟਿਆ ਵਾਸੇ ਸਵੇਰੇ ਛੇ ਵਜੇ ਵੋ ਕੈਂਦੈ ਖਾਣਾ ਬਣਾਣਾ ਪੈਂਦਾ ਪੈਲੇ। ਕਿਉਂਕਿ ਔਂਦੀ ਸੱਤ ਵਜੇ ਕੈਬ ਆ ਜਾਂਦੀ ਏ।
ਠੀਕ ਐ।
ਜਾਂਦੀ ਏ ਸੱਤ ਵਜੇ ਫੇਰ ਉਸ ਤੋਂ ਬਾਦ ਬੇਟੇ ਦੀ ਵਾਰੀ ਆਂਦੀ ਐ। ਨਈ ਫਿਰ ਐਨਾਂ ਦੀ ਵਾਰੀ ਆਂਦੀ ਏ, ਇਹ ਐ ਲ, ਐ ਲੰਚ ਲੈ ਕੇ ਜਾਂਦੇ ਨੇ ਐਨਾਂ ਦਾ ਲੰਚ ਬਣਾਈਦੈ। ਫਿਰ ਉਸ ਤੋਂ ਬਾਦ ਬੇਟੇ ਵਾਰੀ ਆਂਦੀ ਏ ਫਿਰ ਬੇਟੇ ਨੂੰ ਰੈਡੀ ਕਰੀਦਾ ਔਦਾ ਲੰਚ ਬਣਾਈ ਦਾ। ਦਸ ਵਜੇ ਟਿਕਣ ਔ ਚਲਾ ਜਾਂਦਾ ਐ। ਫਿਰ ਮੈਂ ਘਰ ਦੀ ਡਸਟਿੰਗ ਸਬ ਕੁਛ ਕਰਦੀ ਆਂ। ਨਹਾਣਾ ਧੋਣਾ, ਪਾਠ ਕਰਨਾ, ਫਿਰ ਆਪਣਾ ਬ੍ਰੇਕਫਾਸਟ ਕਰਨਾ ਗਿਆਰਾਂ-ਸਾਡੇ ਗਿਆਰਾਂ ਵੱਜ ਜਾਂਦੇ ਨੇ। ਬਾਰਾਂ ਵਜਦੇ ਨੇ। ਤੇ ਸਬਜ਼ੀ ਤੇ ਇੱਕ ਵਾਰੀ ਸਵੇਰੇ ਅਸੀ ਬਣਾ ਈ ਲੈਂਨੇ ਆਂ ਤੇ ਔਈ ਸਬਜ਼ੀ ਅਸੀ ਮਤਲਬ ਮੈਂ ਆਪਣੇ ਡੈਡ ਹੈਗੇ ਨੇ ਮੇਰੇ ਮੈਂ ਔਨਾਂ ਵਾਸਤੇ ਲੰਚ ਭੇਜਨੀ ਆਂ। ਐਕਚੁਲੀ ਮੰਮਾ ਨੀ ਹੈਗੀ। ਤੇ ਇਸ ਕਰਕੇ ਮੈਂ ਡੈਡ ਨੂੰ ਲੰਚ ਭਿਜਵਾਨੀ ਆਂ ਤੇ ਔ ਫਿਰ ਕਰਦੀ ਆਂ ਲੰਚ ਦੀ ਤਿਆਰੀ ਇੱਕ-ਡੇਢ ਵਜੇ ਦੋ ਵਜੇ ਤਿਕਨ ਡੈਡੀ ਲੰਚ ਲੈ ਜਾਂਦੇ ਨੇ। ਫਿਰ ਮੈਂ ਇੱਕ ਦੋ ਘੰਟੇ ਫ੍ਰਰੀ ਹਾਂ। ਫੇਰ ਸ਼ਾਮ ਮਿਲਦੀ ਆ ਥੋੜਾ ਸ਼ਾਮ ਨਾਲ ਜਿਵੇਂ ਕੱਪੜੇ ਤੋਤੇ ਨੇ। ਉਹ ਸੁੱਕਨੇ ਪਾ ਲਏ ਜਾਂ ਮਤਲਬ ਉਤਾਰ ਲਏ ਜਾਂ ਜਿਵੇਂ -ਜਿਵੇਂ ਵੀ ਕਰਨਾ। ਉਹ ਮੈਂ ਤਿੰਨ ਚਾਰ ਘੰਟੇ ਮੇਰੇ ਕੋਲ ਆ। ਕਦੇ ਨੇ ਫਿਰ ਸੱਤ ਸਾਢੇ ਸੱਤ ਵਜੇ ਐ ਆਂ ਜਾਂਦੇ ਨੇ, ਫੇਰ ਸਾਢੇ ਅੱਠ ਨੌ ਵਜੇ ਮਤਲਬ ਅਹ ਬੇਟਾ ਆਂਦਾ। ਬਿਟੀਆ ਆਂਦੀ ਏ ਜਿੰਮ ਤੋਂ ਹੋ, ਕੇ ਗਿਆਰਾਂ ਵਜੇ। ਫਿਰ ਰਾਤੀ ਗਿਆਰਾਂ ਵਜੇ ਉਹ ਆ ਕੇ ਖਾਣਾ ਖਾਂਦੀ ਉਹਦੇ ਵਾਸਤੇ ਖਾਣਾ ਬਣਾਂਦੀ ਆ, ਖਾਣਾ ਬਣਾਂਦੇ-ਬਣਾਂਦੇ ਰਸੋਈ ਕਰਦੇ ਕਰਦੇ ਬਾਰ ਬਹੁਤ ਲੇਟਦੇ ਹਾਂ, ਛੇ ਬਿਲਕੁਲ- ਬਿਲਕੁਲ ਹਾਂ ਉਹ ਡਿਊਟੀ ਬਹੁਤ ਹਾਰਡ ਹੈ। ਬਹੁਤ ਹਾਰਡ ਹੈ, ਤੇ ਫਿਰ ਉਹ ਦੇ ਨਾਲ ਮੇਰੀ ਵੀ ਹਾਰਡ ਹੋਈ ਹੋਈ ਹੈ। ਹਨ ਨਾ। ਕਿਉਂਕਿ ਮੈਂ ਵੀ ਅਗਰ ਮੈਂ ਵੀ ਮੈਨੂੰ ਵੀ ਰਸੋਈ ਸਾਫ਼ ਕਰਦੇ -ਕਰਦੇ ਬਾਰਾਂ ਸਾਢੇ ਬਾਰਾਂ ਵੱਧ ਜਾਂਦੇ ਆ। ਤੇ ਸਵੇਰੇ ਛੇ ਵਜੇ ਉਠਨਾ ਹਾਂ। ਫੇਰ ਸਵੇਰੇ ਛੇ ਵਜੇ ਉੱਠ ਜਾਓ ਇਹ ਰੂਟੀਨ ਹੁੰਦੀ ਹੈ। ਤੇ ਫੇਰ ਬੜਾ ਹੀ ਊਖ ਹੋ ਜਾਂਦਾ ਕਈ ਵਾਰੀ ਤੇ। ਕਈ ਵਾਰੀ ਬੰਦਾ ਚਿੜਚਿੜਾ ਹੋ ਜਾਂਦਾ। ਕਿ ਹ। ਕਿ ਸਵੇਰੇ ਰਾਤੀ ਤੁਸੀਂ ਬਾਰਾਂ ਸਾਢੇ ਬਾਰਾਂ ਇੱਕ ਵੱਜ ਜਾਂਦਾ ਸਣਦੇ- ਸੌਣਦੇ ਸਵੇਰੇ ਵੇਖ ਛੇ ਵਜੇ ਉੱਠ ਕੇ ਬੈਠ ਜਾਓ ਹਾਂ, ਹਾਂ ਆਪਣੇ ਵਾਸਤੇ ਟਾਈਮ ਨਹੀਂ ਮਿਲਦਾ ਮ ਤਾਂ ਕਿਉਂਕਿ ਨਾ ਵੋਕ।
ਉਹਦਾ ਬਾਹਰ ਨੀ ਖਾਣਾ ਐਰੇਜ ਹੁੰਦਾ ਕੀ ਰਾਤ ਦਾ ਖਾਣਾ ਉਹ ਬਾਹਰ ਹੀ ਖਾ ਲਵੇ ਬਿਟਿਆ।
ਰਾਤ ਦਾ ਨੀ, ਸਵੇਰ ਦਾ ਅੱਛਾ ਰਾਤ ਦਾ ਨਹੀਂ -ਨਹੀਂ ਫਿਰ ਜਿੰਮ ਤੋਂ ਆਉਂਦੀ ਨਾ। ਹਲਕਾ ਫੁਲਕਾ ਹੀ ਖਾਂਦੀ ਹੈ। ਕੁਛ ਇਏਦਾਂ ਦਾ ਹੀ ਤੇ ਹਾਂ। ਜਿੰਮ ਵਗੈਰਾ ਜੁਆਇਨ ਕਰ ਰੱਖਿਆ ਨਾ। ਤੇ ਫੇਰ ਉਹ ਇਏਦਾਂ ਹਲਕਾ। ਦਾ ਹੀ ਖਾਣਾ ਜ਼ਿਆਦਾ ਉਹ ਕਰਦੀ ਖਾਂਦੇ ਨੇ ਬਾਹਰ ਦਾ ਵੀ ਖਾਂਦੇ ਨੇ ਪਰ ਰਾਤ ਦੇ ਟਾਈਮ ਜਿਆਦਾਤਰ ਘਰ ਦਾ ਹੋਣਾ ਚਾਹੀਦਾ ਨਾ। ਨੁਕਸਾਨ ਇੱਕ ਤਾਂ ਇੰਨੀ ਲੇਟ ਖਾ ਰਹੇ ਹੋ। ਤੋਂ ਬਾਹਰ ਦਾ ਖਾ ਰਹੇ ਹੋਰ ਨੂੰ ਨੁਕਸਾਨ ਦਿੰਦਾ ਹਮ ਮੈਂ ਰੂਟੀਨ ਬਣੀ ਪਈ ਹੈ। ਹ ਫਿਰ ਕਹਿ ਰਹੀ ਸੀ ਹੁਣ ਸ਼ਿਫਟ ਚੇਂਜ ਹੋਏਗੀ ਬਾਰਾਂ ਵਜੇ ਦੀ। ਤਰਾਂ ਦੀਆਂ ਜਾਂ ਢਾਈ ਵਜੇ ਕੀ ਕਰਾਉਂਗੀ ਤੋ ਫਿਰ ਰਾਤੀ ਲੇਟ ਆਏਗੀ ਹੋਰ ਲੇਟ ਆਏਗੀ। ਫੋਨ ਚੋ ਲਿਆ। ਹੂੰ ਸਵੇਰ ਤੀਕਨ ਸੋ ਸਕਦੇ ਫਿਰ ਇਹ ਵੇ ਕਿ ਸਵੇਰੇ ਛੇ ਵਜੇ ਨ ਉੱਠਣਾ ਪਏਗਾ। ਇਹਦੇ ਵਿੱਚ ਮੈਨੂੰ ਸ਼ਾਮ ਨੂੰ ਟਾਈਮ ਮਿਲ ਸਕਦਾ। ਕਿ ਮੈਂ ਆਪਣੇ ਵਾਸਤੇ ਟਾਈਮ ਕੱਢਣਾ ਕਿ ਵੋਕ ਵਗੈਰਾ ਚਲੀ ਜਾਵਾਂ।
ਹੂੰ ਸਹੀ ਗੱਲ ਐ
ਹਾਂਜੀ ਚਲੋ ਬਹੁਤ ਵਧੀਆ ਲੱਗਿਆ ਤੁਹਾਡੇ ਨਾਲ ਗੱਲ ਕਰਕੇ।
ਹਾਂਜੀ ਮੈਨੂੰ ਵੀ
ਵਧੀਆ ਬਣਾ ਰੱਖੀਏ ਸਹੀ ਏ। ਲਾਈਫ ਨੂੰ ਬਿਜੀ ਰੱਖਣਾ ਚਾਹੀਦਾ ਬੱਚੇ ਵੱਡੇ ਹੈ ਨਾ ਬੱਚੇ ਵੱਡੇ ਹੈ ਨਾ ਤੇ ਉਹ ਜਿਵੇਂ ਜਿਵੇਂ ਬੱਚੇ ਵੱਡੇ ਹੁੰਦੇ ਨਾ ਜੂਟੀਆਂ ਵੀ ਵਧਦੀਆ ਜਾਂਦੀਆਂ ਨੇ। ਹਾਂਜੀ -ਹਾਂਜੀ ਚਲੋ ਜੀ।
ਚਲੋ ਠੀਕ ਹੈ ਓਕੇ ਜੀ ਮਿਲਦੇ ਆ ਫਿਰ ਕਦੇ ਗੱਲ ਕਰਾਂਗੇ ਸਤਿ ਸ੍ਰੀ ਅਕਾਲ ਜੀ।
ਹਾਂ